ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ
ਵਧੀਆ ਭੈਣ ਜੀ ਤੁਸੀਂ ਸੁਣਾਓ
ਹਾਂਜੀ ਹਾਂਜੀ ਜੀ ਹਾਂਜੀ ਭੈਣ ਜੀ ਅੱਜ ਕਿਸ ਤਰ੍ਹਾਂ ਯਾਦ ਕੀਤਾ ਤੁਸੀਂ ਸਾਨੂੰ
ਬਸ ਭੈਣ ਜ ਜੀ ਵਿਹਲੀ ਬੈਠੀ ਸੀ ਮੈਂ ਠ ਕਿੰਨੇ ਦਿਨ ਹੋ ਗ ਗੱਲ ਨਹੀਂ ਹੋਏ ਗੱਲ ਹੀ ਕਰ ਲੈਂਦੇ ਹਾਂ
ਹਾਂਜੀ ਭੈਣਜੀ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਸਾਨੂੰ ਯਾਦ ਕੀਤਾ, ਬਸ ਭੈਣ ਜੀ ਹੁਣੇ ਹੀ ਰੋਟੀ ਖਾ, ਨਹੀਂ ਨਹੀਂ ਭੈਣ ਜੀ ਐਸੀ ਕੋਈ ਗੱਲ ਨੀ ਸਾਨੂੰ ਬਹੁਤ ਯਾਦ ਆਉਂਦੀ ਤੁਹਾਡੀ
ਅੱਛਾ ਭੈਣ ਜੀ ਹੋਰ ਕੀ ਕਰਦੇ ਤੁਸੀਂ
ਬਸ ਭੈਣ ਜੀ ਹੁਣੇ ਹੀ ਬੱਚਿਆਂ ਨੇ ਰੋਟੀ ਖਾਧੀ ਹੈ ਅਸੀਂ ਵੀ ਹੁਣੇ ਖਾਧੀ ਹੈ ਰੋਟੀ ਬਸ ਥੋੜ੍ਹੀ ਛੱਤ ਤੇ ਆਈ ਸੀ ਮੈਂ ਕਿਹਾ ਚੱਲ ਮੈਂ ਸੈਰ ਹੀ ਕਰਵਾਂ ਥੋੜ੍ਹੀ ਨਾਲ ਭੈਣ ਜੀ ਨਾਲ ਗੱਲਬਾਤ ਹੋਜਏਗੀ ਸਾਡੀ
ਵਧੀਆ ਵਧੀਆ, ਵਧੀਆ ਕੀਤਾ ਤੁਸੀਂ ਹੋਰ ਤੁਹਾਡੇ ਗੱਲੇ ਨੂੰ ਕੀ ਹੋਇਆ ਆਵਾਜ਼ ਬੜੀ ਅਲੱਗ ਅਲੱਗ ਲੱਗ ਰਹੀ ਹੈ ਤੁਹਾਡੀ ਕੀ ਗੱਲ
ਬਸ ਬਸ ਭੈਣ ਜ ਦੋ ਉਹ ਦਿਨ ਤਬੀਅਤ ਠੀਕ ਨੀ ਸੀ, ਤੇ ਉਹਦੇ ਨਾਲ ਵੀ ਗਲਾ ਖਰਾਬ ਗਿਆ ਸਾਡਾ ਤੇ ਇਸ ਕਰਕੇ ਫੇਰ, ਹਾਂਜੀ ਹੁਣ ਥੋੜਾ ਠੀਕ ਲੱਗਦਾ ਪਿਆ, ਨਹੀ ਤੇ ਆਵਾਜ਼ ਹੀ ਨੀ ਨਿਕਲਦੀ ਪਈ ਸੀ ਭੈਣ ਜੀ
ਚਲੋ ਚਲ ਵਧੀਆ ਹੁਣ ਠੀਕ ਤੇ ਹੋ ਗਿਆ ਥੋੜਾ
ਹਾਂਜੀ ਮੈਂ ਕਿਹਾ ਚਲੋ ਭੈਣ ਜੀ ਨਾਲ ਬਸ ਭੈਣ ਜੀ ਕੱਲ ਜਾਣਾ ਵੈਂ ਬੱਚੇ ਖ਼ੁਸ਼ ਹੋ ਗਏ ਨੇ
ਚਲੋ ਵਧੀਆ ਉਹਨਾਂ ਦਾ ਵੀ ਦਿਲ ਕਰਦਾ ਹੋਏਗਾ ਨਾ
ਹੋਰ ਭੈਣ ਜੀ ਹਾਂਜੀ ਹੋਰ ਸੁਣਾਓ ਭੈਣ ਜੀ ਕੋਈ ਭੈਣ ਜੀ ਤੁਸੀਂ ਰੋਟੀ ਖਾ ਬੈਠੇ
ਹਾਂਜੀ ਹਾਂਜੀ ਭੈਣ ਜੀ ਮੈਂ ਤੇ ਠੀਆਂ ਡਿਨਰ ਬਸ ਹੁਣੇ ਹੁਣੇ ਕੀਤਾ ਸੀ
ਹਾਂਜੀ
ਤੁਸੀਂ ਕਰ ਲਿਆ ਹਾਂਜੀ ਹਾਂਜੀ ਹਾਂਜੀ ਭੈਣਜੀ ਕਹੇ ਦੇ ਸੀ ਅਸੀਂ ਅਸੀਂ ਗਏ ਦੇ ਸੀ ਸ਼ਿਮਲਾ
ਅੱਛਾ ਘੁੰਮਾ ਆਏ ਫੇਰ ਉੱਥੇ ਦੇ ਪਹਾੜ ਹੀ ਬੜੇ ਸੋਹਣੇ ਨੇ
ਹਾਂ ਭੈਣ ਜੀ ਬੇ ਸੋਹਣੇ ਪਹਾੜ ਹੈਗੇ ਉੱਥੇ ਦੇ ਤੇ ਬਸ ਦੋ ਤਿੰਨ ਦਿਨ ਹੀ ਰੁਕੇ ਅਸੀਂ ਜ਼ਿਆਦਾ ਨੀ ਰੁਕੇ
ਹਾਂਜੀ ਠੰਢ ਹੋਣੀ ਭੈਣ ਜੀ ਓਥੇ
ਨਾ ਨਾ ਠੰਡ ਨਹੀਂ ਹੁੰਦੀ ਸ਼ਿਮਲਾ ਮਤਲਬ ਕੀ ਹੈ ਸਵੇਰੇ ਓਹੀਓ ਉਹੀਓ ਸਮੇਂ ਨੋਰਮਲ ਗਰਮੀ ਇੰਨੀ ਨਹੀਂ ਹੈਗੀ ਓਹ ਥੇ ਬਸ ਰਾਤੀ ਥੋੜੀ ਪੈਂਦੀ ਹੈ ਜ਼ਿਆਦਾ ਨਹੀਂ ਅਸੀਂ ਗਏ ਸੀ ਨਾ ਇੱਕ ਦਿਨ 'ਤੇ ਅਸੀਂ ਪੂਰਾ ਘੁੰਮੇ ਆ ਉੱਥੇ ਦਾ ਇੱਕ ਐਡਵੈਂਚਰ ਪਾਰਕ ਹੈਗਾ ਬੜਾ ਵਧੀਆ ਐਡਵੈਂਚ ਪਾਰਕ ਹੈਗਾ ਉੱਥੇ ਝੂਲੇ ਹੈਗੇ ਨੇ ਮਜ਼ਾ ਆਂਦਾ ਉੱਥੇ ਜਾ ਕੇ ਨਾ ਇੱਕ ਤੇ ਪਹਾੜਾਂ ਦੇ ਵਿੱਚ ਬੜੇ ਬੜੇ ਸੋਹਣੇ ਸੋਹਣੇ ਪਹਾੜ ਹੈਗੇ ਨੇ ਉੱਥੇ ਨਾਲੇ ਅਸੀਂ ਹਾਂ ਬੜਾ ਬੰਦਾ ਮਾਰ ਨਾਲੇ ਦੂਜੇ ਦਿਨਸੀਂ ਅਸੀਂ ਉੱਥੇ ਗਏ ਨਾ ਤੇ ਉੱਥੇ ਤੇ ਬਾਰਿਸ਼ ਹੀ ਆ ਗਈ ਇੰਨੀ ਬੜੀ ਬਾਰਿਸ਼ ਆਈ ਰਾਤ ਦੀ ਬਾਰਿਸ਼ ਚੱਲਦੀ ਪਈ ਸੀ ਸਵੇਰੇ ਜਾ ਕੇ ਕਿੱਥੇ ਰੁਕੀ ਹਲਕੀ ਉਹਦੇ ਕਾਰਨ ਜੋ ਕੀ ਹੋਇਆ ਲੈਂਡਸਲਾਈਡ ਹੋ ਗਿਆ ਓਥੇ ਤੇ ਫਿਰ ਅਸੀਂ ਉਸ ਦਿਨ ਨਿਕਲਣਾ ਸੀ ਘਾਰ ਨੂੰ
ਹਾਂਜੀ।
ਤੇ ਫਿਰ ਅਸੀਂ ਉੱਥੇ ਦੋ ਘੰਟੇ ਰੁਕੇ ਰੇ
ਹਾਂਜੀ, ਚਲੋ ਹੁਣ ਆ ਗਏ ਹੋ ਨਾ ਤੁਸੀਂ ਘਰ
ਹਾਂ ਬਸ ਆ ਗਏ ਘਰ ਹੁਣ
ਹਾਂਜੀ, ਹੋਰ ਸੁਣਾਓ ਭੈਣ ਜੀ
ਬਸ ਭੈਣ ਜੀ ਵਧੀਆ ਤੁਸੀਂ ਨੀ ਗਏ। ਕਿੱਥੇ ਘੁੰਮਣ ਕਹਿੰਦੇ ਪਏ ਸੀ ਤੁਸੀਂ ਜਾਵਾਂਗੀ ਮੈਂ
ਤੇ ਉਹ ਬੱਚੇ ਮਗਰ ਪੈ ਗਏ ਨੇ ਕਹਿੰਦੇ ਨਾਨੀ ਘਰ ਜਾਣਾ ਵੈਂ, ਹੁਣ ਕੱਲ ਸਲਾਹ ਬਣਾਈਏ ਨਾਨੀ ਘਰ ਜਾਣ ਦੀ ਮੇਰਾ ਤਾਂ ਵੈਸੇ ਮਨ ਹੀ ਨੀ ਹੈਗਾ ਜਾਣ ਤੇ ਤੇ ਬ ਬਹੁਤ ਤੰਗ ਕਰਦੇ ਪਿਏ ਨੇ ਮੈਂ ਕਿਹਾ ਚਲੋ ਤੁਹਾਨੂੰ ਘੁੰਮਾ ਫਿਰਰਾ ਲਿਆਣੇ ਆਂ ਹਾਂ ਅਸੀਂ ਕਿਉਂਕਿ ਮੇਰੇ ਪੇਕੇ ਪੰਜਾਬ ਨੇ ਨਾ ਹਾਂਜੀ, ਹਾਂਜੀ
ਕਿਉਂਕਿ ਛੁੱਟੀਆਂ ਹੀ ਹੈਗੀਆਂ ਫਿਰ ਤੇ ਸਕੂਲ ਖੁੱਲ ਜਾਣਗੇ।
ਹਾਂਜੀ, ਹਾਂਜੀ, ਹਾਂਜੀ ਭੈਣਜੀ ਹਾਂਜੀ ਬਿਲਕੁਲ। ਭੈਜੀ ਤੁਹਾਡੇ ਕੋਲ ਗੱਲ ਪੁੱਛਣੀ ਸੀ ਇੱਕ ਹਾਂਜੀ, ਭੈਣਜੀ ਤੁਸੀਂ ਪੰਜਾਬੀ ਜੁੱਤੀ ਬਹੁਤ ਸੋਹਣੀ ਪਾਈ ਦੀ ਸੀ।
ਅੱਛਾ। ਹਾਂਜੀ, ਹਾਂਜੀ ਉਹ ਮੈਂ ਲੈ ਕੇ ਆ ਹਾਂਜੀ ਪੰਜਾਬ ਦੀ ਵਧੀਆ ਹੁੰਦਾ। ਪੰਜਾਬੀ ਜੁੱਤੀਆਂ ਜੇ ਓ ਲਾ ਲਓ ਅੰਮ੍ਰਿਤਸਰ ਦੀ ਹੋ ਗਈ ਵਧੀਆ
ਉੱਥੇ ਜੁੱਤੀਆਂ ਬੜੀ ਵਧੀਆ ਮਿਲਦੀਆਂ ਨੇ ਨਾ
ਪਤਾ ਤੁਸੀਂ ਪਾਏ ਦੀ ਸੀ ਨਾ ਤੁਸੀਂ ਬਹੁਤ ਸੋਹਣੇ ਲੱਗਦੇ ਏ ਸੀ। ਪੰਜਾਬੀ ਜੁੱਤੀ ਲ ਪੰਜਾਬੀ ਸੂਟ ਪਾਇਆ ਦਾ ਸੀ ਤੁਸੀਂ ਮੈਂ ਕਿਹਾ ਭੈਣ ਜੀ ਨੂੰ ਪੁੱਛਾਂਗੀ ਜ਼ਰੂਰ ਵੀ ਭੈਣ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਏ ਸੀ ਪੰਜਾਬੀ ਸੂਟ ਚ ਤੇ ਪੰਜਾਬੀ ਜੁੱਤੀ ਚ
ਹਾਂਜੀ, ਹਾਂਜੀ ਬਸ ਭੈਣ ਜੀ ਸਾਰਾ ਸਮਾਨ ਪੰਜਾਬ ਤੋਂ ਹੀ ਲਈਦਾ ਐ ਸਭ ਤੋਂ ਵਧੀਆ, ਵਧੀਆ ਸੂਟ ਹੀ ਪੰਜਾਬ ਤੋਂ ਮਿਲਦੇ ਨੇ ਨਾਲੇ ਪੰਜਾਬੀ ਜੁੱਤੀਆਂ ਪੰਜਾਬ ਦੀ ਇੰਨੀ ਵਧੀਆ ਹੁੰਦੀਆਂ।
ਸ਼ਹਿਰ ਹੀ ਏੰਨਾ ਵਧੀਆ ਵੇ ਇੱਕ ਵਾਰੀ ਚੱਲ ਜੋ ਆਣ ਤੇ ਦਿਲ ਹੀ ਨੀ ਕਰਦਾ।
ਸਹੀ ਗੱਲ ਹੈ। ਭੈਣ ਆਣ ਤੇ ਦਿਲ ਹੀ ਨੀ ਕਰਦਾ।
ਹਾਂਜੀ, ਸਾਡੇ ਵੀ ਹਾਂਜੀ ਸਾਡੇ ਪੇਕੇ ਵੀ ਪੰਜਾਬ ਚੇ ਨਾ ਉੱਥੇ ਘੁੰਮਣ ਨੂੰ ਬਹੁਤ ਜਗ੍ਹਾ ਨੇ ਭੈਣ ਜੀ ਹਾਂਜੀ।
ਵਧੀਆ ਭੈਣ ਜੀ।
ਹੋਰ ਸੁਣਾਓ ਭੈਣ ਜੀ, ਹਾਂਜੀ ਵਧੀਆ ਭੈਣ ਜੀ।
ਹੋਰ
ਹਾਂਜੀ, ਭੈਣ ਜੀ ਹੋਰ ਬਸ, ਸੈਰ ਕਰਦੀ ਪਈ ਸੀ ਠੰਡੀ ਠੰਡੀ ਹਵਾ ਚੱਲਦੀ ਪਈ ਸੀ। ਅ ਮੈਂ ਕਿਹਾ ਥੋੜ੍ਹੀ ਸੈਰ ਕਰ ਲਈਏ, ਨਾਲ ਭੈਣ ਜੀ ਨਾਲ ਥੋੜ੍ਹੀ ਗੱਲਬਾਤ ਹੋਜੇਗੀ।
ਹੋਰ ਬੱਚੇ ਕੀ ਕਰਦੇ ਪਏ ਨੇ।
ਭੈਣ ਜੀ ਬਸ ਥੱਲੇ ਨਾ ਬੱਚੇ ਕਹਿ ਰਹੇ ਸੀ, ਕੀ ਕੋਫੀ ਪੀਣੀ ਹੈ ਕੋਲਡ ਕਾਫੀ, ਕਾਫੀ ਬਣਾਈ ਹੈ ਬੱਚਿਆਂ ਵਾਸਤੇ।
ਸੱਚ ਹਾਂ, ਤੁਸੀਂ ਕੋ ਤੁਸੀਂ ਉਸ ਦਿਨ ਆਈ ਸੀ ਕੋ ਬੜੀ ਸਵਾਦ ਬਣਾਈ ਸੀ। ਬੜੀ ਸ ਸਵਾਦ ਬਣਾਈ ਸੀ ਤੁਸੀਂ ਕ ਕਿਵੇਂ ਬਣਾਈ ਸੀ ਚੇ। ਹਾਂਜੀ ਬੜੀ ਸਵਾਦ ਲੱਗੀ ਸੀ। ਮੈਂ ਕਿਹਾ ਪੁੱਛਾਂਗੀ ਭੈਣ ਜੀ ਕੋਲ
ਹਾਂਜੀ ਕੋਈ ਨੀ। ਤੁਸੀਂ ਸਾਡੇ ਘਰ ਆਣਾ, ਤੁਸੀਂ ਸਾਡੇ ਘਰ ਆਣਾ ਅਸੀਂ ਤੁਹਨੂੰ ਭੈਣ ਜੀ ਜ਼ਰੂਰ ਪਿਆਵਾਂਗੇ। ਕੋਫੀ ਵੈਸੇ ਦੁੱਧ ਦੇ ਵਿੱਚ ਖੰਡ ਪਾਲੋ। ਮਿੱਠਾ ਜਿਸ ਤਰ੍ਹਾਂ ਮਤਲਬ ਕਿ ਤੁਸੀਂ ਲਾਈਟ ਪੀਂਦੇ ਹੋ, ਜਾਂ ਤੇਜ਼ ਪੀਂਦੇ ਹੋ।
ਅੱਛਾ ਅੱਛਾ।
ਕੌਫੀ ਪਾਲੋ ਤੇ ਗ੍ਰੈਂਡ ਕਰ ਲੋ ਉਹਨੂੰ ਨਾਲ ਬਰਫ਼ ਦੇ ਟੁਕੜੇ ਪਾ ਲਈਦੇ ਨੇ। ਹਾਂਜੀ ਭੈਣ ਜੀ ਤੁਸੀਂ ਆਓਗੇ ਨਾ ਮੈਂ ਤੁਹਾਨੂੰ ਜ਼ਰੂਰ ਤੁਸੀਂ ਆਓਗੇ ਨਾ ਭੈਣ ਜੀ ਤੁਹਾਨੂੰ ਜ਼ਰੂਰ ਬਣਾ ਕੇ ਅਹ ਪਿਆਵਾਂਗੀ। ਆਨਾ ਕਦੀ ਸਾਡੇ ਘਰ ਤੁਸੀਂ ਭੈਨਜੀ ਤੁਸੀਂ ਆਂਦੇ ਈ ਨੀ।
ਤਾਂ ਮੈਂ ਜ਼ਰੂਰ ਆਵਾਂਗੀ ਕੌਫੀ ਰੋਟੀ ਖਾਵਾਂਗੀ ਥੋਡੇ ਘਰ ਵਧੀਆ ਵਧੀਆ ਕੌਫੀ ਬਣਾ ਕੇ ਰੱਖਣਾ ਮੇਰੇ ਵਸਤੇ।
ਨੇ ਕਹਿੰਦੇ ਮੰਮਾ ਉਹ ਆਉਂਦੇ ਨੀ ਹੈਗੇ ਹੁਣ ਸਾਡੇ ਘਰ, ਮੈਂ ਕਿਹਾ ਬੇਟਾ ਉਹ ਪੰਜਾਬ ਗਏ ਦੇ ਨੇ ਨਾ ਤੇ ਉਹ ਆ ਜਾਣਗੇ ਫੇਰ ਆਣਗੇ ਸਾਡੇ ਘਰ।
ਹੁਣ ਤੇ ਭੈਣ ਜੀ ਹੁਣ ਤੁਸੀਂ ਪੰਜਾਬ ਚਲੇ ਜਾਓਗੇ। ਹੁਣ ਫੇਰ ਕਦੋਂ ਆਵਾਂ ਮੈਂ ਤੁਹਾਡੇ ਘਰ ਤੁਸੀਂ। ਪੰਜਾਬ ਹੋਵੋਗੇ।
ਹਾਂਜੀ, ਨਹੀਂ ਭੈਣ ਜੀ ਮੈਂ ਬਹੁਤੇ ਦਿਨ ਤੇ ਲਗਾਵਾਂਗੀ। ਨੀ ਅੱਠ ਕੁ ਦਿਨ ਲਗਾਵਾਂਗੀ। ਤੁਸੀਂ ਆਜੇ ਨਾ ਘਰ ਹੈਗੇ ਨੇ ਤੁਹਾਡੇ ਭਾਜੀ ਨੇ ਤੁਹਾਡੇ ਆਂਟੀ ਨੇ ਕੋਈ ਨੀ ਤੁਸੀਂ ਆਜੇ ਨਾ।
ਆਵਾਂਗੀ ਭੈਣ ਜੀ ਓਦੋਂ ਹੀ। ਹਾਂਜੀ, ਜਦੋਂ ਤੁਸੀਂ ਹੋਵੋਗੇ ਘਰ।
ਨਹੀਂ -ਨਹੀਂ ਭੈਣ ਜੀ, ਹਾਂਜੀ -ਹਾਂਜੀ ਜ਼ਰੂਰ ਕੋਈ ਨੀ ਅ ਤੁਹਾਨੂੰ ਕੌਫੀ ਬਣਾ ਕੇ ਪਿਆਵਾਂਗੇ। ਹੋਰ ਹਾਂਜੀ, ਹੋਰ ਸੁਣਾਓ, ਭੈਣ ਜੀ ਹੋਰ ਰੋਟੀ ਚ ਕੀ ਖਾਧਾ ਤੁਸੀਂ,
ਭੈਣ ਜੀ ਅਸੀਂ ਬਸ ਚਿਕਨ ਲਿਆਂਦਾ ਸੀ।
ਹਾਂਜੀ -ਹਾਂਜੀ ਤੁਸੀਂ ਖਾ ਲੈਂਦੇ ਹੋ, ਭੈਣਜੀ ਚਿਕਨ
ਹਾਂਜੀ ਭੈਣ ਜੀ ਮੈਂ ਤਾਂ ਖਾ ਲੈਂਦੀ ਹਾਂ। ਜ਼ਿਆਦਾ ਨਹੀਂ ਖਾਂਦੀ ਘੱਟ ਹੀ ਖ਼ਾਨੀ ਹਾਂ ਮੈਂ ਜਦੋਂ ਘਰ ਆਜੇ
ਨਹੀਂ ਹਾਂਜੀ।
ਤੁਸੀਂ ਖਾਂਦੇ ਹੋ ਚਿਕਨ ਵਗੈਰਾ
ਨਹੀਂ ਭੈਣ ਜੀ ਮੈਂ ਨਹੀਂ ਖਾਂਦੀ ਪਿੱਛੇ ਜੇ ਖਾਣਾ ਸ਼ੁਰੂ ਕਰ ਦਿੱਤਾ ਸੀ। ਪਰ ਮੈਂ
ਅੱਛਾ ਅੱਛਾ ਤੇ ਖਾ ਲਿਆ ਕਰੋ।
ਨਹੀਂ ਭੈਣ ਜੀ ਮੈਨੂੰ ਨਾ ਮਨ ਹੀ ਨੀ ਕਰਦਾ। ਕਰਦਾ ਖਾਣ ਤੇ ਵੈਸੇ ਮੈਨੂੰ ਕਹਿੰਦੇ, ਨੇ ਸਾਰੇ ਵੀ ਤੁਸੀਂ ਖਾ ਲਿਆ ਕਰੋ। ਪਰ ਮੇਰਾ ਮਨ ਨੀ
ਅੱਛਾ। ਅੱਛਾ ਹੋ ਜਾਂਦਾ ਕਾਫੀ ਕੋਈ ਟਾਈਮ ਦਾ ਛੱਡਿਆ ਹੋਇਆ ਤੇ ਫਿਰ ਮਨ ਨੀ ਕਰਦਾ ਨਾ ਖਾਣ ਦਾ
ਹੋਰ ਸੁਣਾਓ ਭੈਣ ਜੀ।
ਤੁਸੀ ਫੇਰ।
ਨਹੀਂ ਭੈਣ ਜੀ ਅੰਡੇ ਵੀ ਨੀ ਖਾਂਦੀ, ਮੈਂ ਮੈਨੂੰ ਅੱਜ ਵੀ ਕਹਿ ਰਹੇ ਸੀ, ਵੀ ਮੰਮੀ ਸਾਡੇ ਵੀ ਤੁਸੀਂ ਖਾ ਲਿਆ ਕਰੋ ਵੀ ਮੈਨੂੰ ਥੋੜ੍ਹੀ ਦਿੱਕਤ ਹੋਈ ਦੀ ਨਾ ਤੇ ਉਹਦੇ ਕਰਕੇ ਹਾਂਜੀ
ਫੇਰ
ਹਾਂਜੀ ਵੀ ਹਾਂਜੀ, ਭੈਣ ਜੀ ਬਾਬਾ ਜੀ ਨੇ ਕਰ ਹੀ ਦਿੱਤਾ ਠੀਕ ਹਾਂਜੀ ਹੋਰ ਹਾਂਜੀ।
ਅਸੀ ਵਿੱਚ ਬਣਾਦੇ ਹਾਂ ਸਲਾਹ ਕੀਤੇ ਘੁੰਮ ਆਣੇ ਹਾਂ ਅਸੀਂ ਵੀ ਸਾਰੇ ਇਕੱਠੇ
ਹਾਂਜੀ -ਹਾਂਜੀ ਕੋਈ ਨੀ ਭੈਣ ਜੀ ਹਾਂਜੀ ਨਹੀਂ, ਤੁਸੀਂ ਆਓ ਭੈਣ ਜੀ ਬਸ ਮੈਂ ਵੀ ਪੰਜਾਬ ਘੁੰਮ ਵਾਂ ਨਾ ਦੋ ਚਾਰ ਦਿਨ ਲਗਾਵਾਂ ਫੇਰ ਆਪਾਂ ਚੱਲਾਂਗੇ ਸਾਰੇ ਜਾਣੇ ਇਕੱਠੇ ਹੋ ਕੇ
ਹੋਰ ਚੱਲਾਂਗੇ ਕਿੱਥੇ ਮਨਾਲੀ ਵਗੈਰਾ ਚੱਲਾਂਗੇ।
ਹਾਂਜੀ- ਹਾਂਜੀ ਜ਼ਰੂਰ ਭੈਣ ਜੀ। ਹੋਰ ਸੁਣਾਓ ਭੈਣ ਜੀ, ਹਾਂਜੀ ਮੈਨੂੰ ਤੇ ਆ ਭੈਣ ਜੀ, ਪਹਾੜ ਬੜੇ ਪਸੰਦ ਨੇ ਬੜੇ ਵਧੀਆ ਵਧੀਆ ਲੱਗਦੇ ਨੇ।
ਮੈਨੂੰ ਵੀ ਬੜੇ ਵਧੀਆ ਲੱਗਦੇ ਨੇ ਪਹਾੜ ਮੈਂ ਕਿਹਾ ਚੱਲਦੇ ਆ ਫੇਰ ਇੱਕ ਵਾਰ
ਹਾਂਜੀ ਹਾਂਜੀ ਹਾਂਜੀ ਅਸੀਂ ਭੈਣ ਜੀ ਹਾਂਜੀ ਰੀਲਸ ਚ ਦੇਖ ਦੇਖੀ ਦੇ ਨੇ ਪਰ ਰੇਅਲ ਚ ਕਦੇ ਦੇਖੇ ਨੀ ਹੈਗੇ ਤੇ ਬਹੁਤ ਮਨ ਕਰਦਾ ਵੀ ਪਹਾੜਾਂ ਚ ਜਾਈਏ ਠੰਡੀ ਠੰਡੀ ਹਵਾ ਲਈਏ ਉੱਥੇ ਹਰਿਆਲੀ ਹੁੰਦੀ ਨਾ ਬਹੁਤ
ਬੜੀ ਸੋਹਣੀ ਹਰਿਆਲੀ ਹੁੰਦੇ ਉੱਥੇ
ਹਾਂਜੀ ਬੜਾ ਮਨ ਕਰਦਾ ਹੈ ਭੈਣ ਜੀ ਹਾਂਜੀ- ਹਾਂਜੀ ਠੰਡੀ -ਠੰਡੀ ਹਵਾ
ਬਣਾਉਂਦੇ ਆਂ ਭੈਣ ਜੀ ਫਿਰ ਸਲਾਹ
ਹਾਂਜੀ ਕੋਈ ਨੀ ਭੈਣ ਜੀ ਜ਼ਰੂਰ ਚੱਲਾਂਗੇ ਅਸੀਂ
ਭੈਣ ਜੀ ਫਿਰ ਠੀਕ ਹੈ ਕਰਨੀ ਆ ਮੈਂ ਤੁਹਾਨੂੰ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਕਰਨਾ ਫੋਨ ਫੇਿਰ ਹਾਂਜੀ ਠੀਕ।